ਹਾਂ
ਹਾਲੋ
ਹਾਂਜੀ ਸਸੀ ਕਾਲ ਜੀ।
ਹਾਂਜੀ ਸਸਰੀ ਕਾਲ ਸਸਰੀ ਕਾਲ ਹੋਰ ਸੁਨਾ ਹਾਂਜੀ ਵਦੀਆ ਐਂ ਹਾਂਜੀ ਹੋਰ ਕੀ ਕਰਦੇ ਪਏ ਸੀ।
ਬਸ ਬੈਠੇ ਸੀ, ਹੂੰ ਬੈਠ ਸ ਬੇਟੇ ਨੂੰ ਕੈ ਰਈ ਸੀ ਬੁੱਕ ਪੜ ਲੈ-ਬੁੱਕ ਪੜ ਲੈ। ਨਈਂ ਮੰਮਾ ਬਕ ਨੀ ਪੜਨੀ, ਨਈਂ ਮੰਮਾ ਬੁਕ ਨੀ ਪੜਨੀ ਪਤਾ ਨੀ ਅੱਜ-ਕੱਲ ਦੇ ਬੱਚਿਆਂ ਨੂੰ ਕੀ ਹੋ ਗੇਆ। ਨਈਂ ਬੁੱਕਸ ਤੇ ਪੜਨੀ ਨੀ ਚਾਈਦੀ ਬਿਲਕੁਲ ਵੀ। ਤੇ ਟੀ ਵੀ ਦੇਖਨਾ ਪਸੰਦ ਕਰਦੇ ਨੇ, ਅੱਛਾ ਟੀਵੀ ਚ ਵੀ ਅੱਛੀ ਚੀਜ਼ ਨਈਂ ਦੇਖਦਾ। ਮੈਨੂੰ ਬੋਲਦਾ ਐ ਕੇ ਮ ਟੀ ਵੀ ਚ ਨਾ ਤੁਸੀਂ ਓ ਲਗਾ ਦੋ ਮੈਨੂੰ ਆਹ ਡਿਸਕਵਰੀ ਚੈਨਲ ਲਗਾ ਦੋ, ਤੇ ਮੰਮਾ ਏ ਨਿਊਜ਼ ਚੈਨਲ ਲਗਾ ਦੋ ਮੰਮਾ। ਬੜੀ ਅੱਛੀ-ਅੱਛੀ ਚੀਜ਼ਾਂ ਦੱਸਦੇ ਨੇ, ਮੈਂ ਸੋਚਦੀ ਆਂ ਕੇ ਬੋਲਦਾ ਤੇ ਐ ਨਾ ਅੱਛੀ ਚੀਜ਼ਾਂ ਈ ਦੇਖਦਾ ਕੇ ਫਿਰ ਵੀ ਦੇਖੋ ਮੈਨੂੰ ਲੱਗਦਾ ਹੈਗਾ ਕੀ ਟੀਵੀ ਨਾਲੋਂ ਜਾਦਾ ਅੱਛਾ ਨਾ ਕਿਤਾਬਾਂ ਪੜਨੀਆਂ ਹੁੰਦੀਆਂ ਨੇ ਹਨਾ ਜਿਨਾਂ ਬ ਬੱਚਾ ਨਾ ਇੱਕ ਕਿਤਾਬ ਨੂੰ ਪੜ੍ਹਦਾ ਐ ਨਾ ਤੇ ਓਦੀ ਪੜਨ ਦੀ ਜੋ ਸ਼ਕਤੀ ਹੁੰਦੀ ਐ ਮੈਮ ਓ ਵਧਦੀ ਐ, ਪਲੱਸ ਓਦਾ ਜੋ ਦਿਮਾਗ ਦਾ ਕੰਨਸਟਰੇ ਸ਼ਨ ਹੁੰਦੀ ਐ ਨਾ ਮਤਲਬ ਬਿਲਕੁਲ ਧਿਆਨ ਲਗਾਨ ਦੀ ਵੀ ਸ਼ਮਤਾ ਹੁੰਦੀ ਐ। ਓ ਬੋਤ ਵੱਧਦੀ ਐ, ਫੋਕਸ ਵੱਧਦਾ ਬੱਚੇ ਦਾ। ਜੋ ਧਿਆਨ ਨਾਲ ਪੜਨਾ ਸਿੱਖਦਾ, ਜਦੋਂ ਬੱਚੇ ਨੂੰ ਇਕ ਦੂਜੇ ਤੋਂ ਲੈ ਕੇ ਪੁੱੱਛਦੇ ਤੇ ਓਨੂੰ ਬੈਠਨਾ ਵੀ ਆਂਦਾ, ਜਿਵੇ ਅਸੀਂ ਅੱਜ-ਕੱਲ ਦੇ ਟੈਮ ਵਿੱਚ ਅਸੀਂ ਬੋਤ ਨੋਟਿਸ ਕਰ ਰਏ ਆਂ। ਕੇ ਬੱਚੇ ਜਦੋਂ ਫੋਨ ਲੈ ਕੇ ਬੈਠੇ ਹੁੰਦੇ ਆ ਨਾ ਤਾਂ-ਤਾਂ ਟਿਕ ਕੇ ਬੈਠ ਜਾਂਦੇ ਆ ਫਾਲਤੂ ਚਿਆ ਮਤਲਬ ਲੇਕਿਨ ਉਸ ਤੋਂ ਬਾਦ ਜਿਵੇਂ ਤੁਸੀਂ ਤੁਸੀ ਮਤਲਬ ਫੋਨ ਲੈਂਦੇ ਓਂ, ਓਨਾਂ ਨੂੰ ਬਿਠਾਨਾ ਬੋਤ ਔਖਾ ਹੈਗਾ ਬਿਠਾਨਾ ਜਿਵੇਂ ਅੱਜ ਹਾਂ ਬਿਠਾਦਾਂ ਬੱਚੇ ਨੂੰ ਅੱਜ-ਕੱਲ ਜਿਵੇਂ ਮਾਂ ਪਿਓ ਲਈ ਨਾ ਬੋਤ ਵੱਡੀ ਚੁਣੌਤੀ ਬਨ ਗਈ ਏ, ਕੀ ਬੱਚੇ ਬਿਠਾ ਕੇ ਦਿਖਾਓ, ਬੈਠਦੇ ਈ ਨੀ ਹੈਗੇ। ਤੇ ਬੱਚੇ ਨੂੰ ਉਨੂੰ ਫਿਰ ਰੀਡਿੰਗ ਬੁੱਕ ਸ ਦੀ ਓਨੂੰ ਹੈਬਿਟ ਹੋਨੀ ਚਾਈਦੀ ਐ ਤਾਂ ਕੇ ਬੱਚਾ ਬੈਠਨਾ ਵੀ ਸਿੱਖੇ ਇਕ ਥਾਂ ਤੋਂ
ਹਾਂਜੀ-ਹਾਂਜੀ।
ਹਾਂਜੀ।
ਬਿਲਕੁਲ-ਬਿਲਕੁਲ ਠੀਕ ਕੈ ਰੇ ਓ ਤੁਸੀ, ਪਰ ਐ ਵੇ ਨਾ ਕੇ ਦੇਖੋ ਅ ਕੁਸ ਰੀਡਿੰਗ ਤੇ ਬਿਲਕੁਲ ਠੀਕ ਐ ਪਰ ਅਸੀ ਅਗਰ ਬੱਚਾ ਟੀ ਵੀ ਦੇਖ ਰੇਆ ਸੀ, ਅਸੀ ਬੱਚੇ ਨੂੰ ਟੀ ਵੀ ਚ ਵੀ ਓਈ ਲਗਾ ਕੇ ਦੇ ਸਕਦੇ ਆਂ ਕੀ ਜਿਦੇ ਤੋਂ ਕੁੱਛ ਸਿੱਖ ਲੇ, ਕੋਈ ਅੱਜ ਕੱਲ ਕਾਫੀ ਟੈਪ ਦੀ ਮੂਵੀਜ਼ ਆਂਦੀਆਂ ਨੇ, ਕੀ ਜੈ ਜਿਦੇ ਤੋਂ ਬੱਚਾ ਬੋ ਕੁੱਛ ਸਿੱਖਦੈ ਜੋ ਕਿਡਜ ਵਾਸਤੇ ਹੁੰਦੀ ਏ। ਅਗਰ ਦੇਖੋ ਥੋੜ੍ਹੀ ਵੀ ਮੈਂ ਨੀ ਕੈ ਰੀ ਕੀ ਬੁੱਕਸ ਨੀ ਜ਼ਰੂਰੀ ਬੁੱਕਸ ਤੇ ਹੈ ਈ ਇੰਪੋਟੈਂਟ ਐ ਕਿਉਂਕਿ ਜਿੰਨੇ ਅਸੀ ਜਾਦਾ ਰੀ ਰੀਡਿੰਗ ਕਰਾਂਗੇ, ਪੜਾਂਗੇ, ਸਮਝਾਂਗੇ
ਹ
ਓਨੀ ਜਾਦਾ ਓਨਾਂ ਦੀ ਰੀਡਿੰਗਸ ਸਕਲਿਸ ਵੀ ਠੀਕ ਹੋਨਗੀਆਂ, ਅੱਗੇ ਜਾ ਅੱਗੇ ਜਾ ਕੇ ਓਨਾਂ ਨੂੰ ਸਟੱਡੀ ਹਾਈ ਕਰਨੀ ਐ ਤੇ ਓਨਾਂ ਵਾਸਤੇ ਓ ਬੋਤ ਫਾਏਦੇਮੰਦ ਏ, ਹਾਂ ਅਗਰ ਅਸੀਂ ਓਨਾਂ ਨੇ ਕੁੱਛ ਦੇਖਨਾ ਐ ਕੁੱਛ ਅਗਰ ਓ ਮੂਵੀਜ਼ ਦੇਖਨਗੇ ਕੁੱਛ ਐਕਸਪਲੋਰ ਕਰਨਗੇ ਸਮਝਨਗੇ, ਦੇਖਨਗੇ, ਓਨਾਨੂੰ ਥੋੜਾ ਉਨ੍ਹਾਂਨੂੰ ਹੋਰ ਜਾਦਾ ਸਮਝ ਆਏਗੀ ਕਿ ਹਾਂ ਕੀ ਕੰਮ ਕਿਵੇਂ ਕਰਨਾ ਐ ਬਸ ਐਵੇ ਕਿ ਅਸੀ ਐ ਦੇਖੀਏ, ਕਿ ਬੱਚੇ ਸਾਡੇ ਟੀ ਵੀ ਤੇ ਦੇਖ ਕੀ ਰੇ ਨੇ
ਹਾਂਜੀ-ਹਾਂਜੀ।
ਹਾਂਜੀ, ਹਾਂ ਬੱਚੇ ਜਿਸਤਰਾਂ ਹਾਂ ਬੱਚੇ ਨਾ ਜਿਵੇੰ ਕੁੱਛ ਸੀਕਰੇਟ ਮੂਵੀਜ਼ ਵੀ ਆਂਦੀਆਂ ਪਇਆ ਬੜਾ ਵੇਖਦੀ ਆਂ ਕੁੱਛ ਅੱਜ-ਕੱਲ ਦੇ ਕਾਰਟੂਨਸ ਵੀ ਐਸੇ ਆ ਗਏ ਨੇ ਜੋ ਇਸ਼ ਇੱਚ ਬੋਲਦੇ ਨੇ ਕਿਉਂਕਿ ਇੰਗਲਿਸ਼ ਵਰਜਨ ਹੋੰਦਾ ਓਨਾ ਦਾ ਓ ਨੀਚੇ ਸਭ ਤੋਂ ਅੱਛੀ ਚੀਜ਼ ਹੁਨ ਲਗਣ ਲਗ ਗਈ ਐ ਕਿ ਨੀਚੇ ਸਭ ਟਾਈਟਲ ਲਿਖੇ ਹੋਏ ਆਂਦੇ ਨੇ ਓ ਜਦੋ ਬੱਚਾ ਓ ਪੇ ਚਰ ਦੇਖੇਗਾ ਮਤਲਬ ਜੋ ਬੱਚਾ ਇੰਗਲਿਸ਼ ਰੀਡਿੰਗ ਕਰ ਸਕਦਾ ਐ, ਓ ਪੜ੍ਹ ਸਕਦਾ ਏ, ਓ ਬੱਚਾ ਜਦੋ ਨੂੰ ਕੀ ਓਨਾਦੀ ਸਬ ਟਾਈਟਲ ਪੜ੍ਹਦਾ ਨਾ ਤੇ ਓਦੀ ਕੋਮਿਕੇਸ਼ਨ ਸਕਿੱਲਸ ਬੋਲਣ ਦੀ ਪ੍ਰਨੋਂਸੇਸ਼ਨ ਵੀ ਵਡਿੰਗ ਦੀ ਹੁੰਦੀ, ਓ ਵੀ ਬੋਤ ਅੱਛੀ ਹੋਈ ਜਾਂਦੀ ਐ, ਠੀਕ ਐ ਓ ਜਦੋਂ ਬੱਚਾ ਇਕ ਓ ਪਿਕਚਰ ਬਨਵਾਨ-ਨਾਲ ਓਨਾ ਦੀ ਗੱਲਾਂ ਨੂੰ ਸੁਣ ਰੇਐ ਨਾ ਕਿਉਂਕਿ ਓ ਐਕਸਪਲੋਰ ਕਰਦੈ ਇਕ ਕੀ ਐ ਇਸ ਕਮ ਨਾਲ ਐ ਵੱਡੀ ਨਿਊਜ਼ ਪਰ ਰਏ ਨੇ ਤੇ ਏਦਾ ਮਤਲਬ ਇਸ-ਇਸ ਚੀਜ਼ ਦਾ ਨਾ ਇੰਗਲਿਸ਼ ਵਿਚ ਐ ਮਤਲਬ ਹੁੰਦੈ ਤੇ ਓ ਬੱਚੇ ਵੀ ਤੁਸੀ ਖੁਦ ਦੇਖਨਾ ਕਦੀ ਟ੍ਰਾਈ ਕਰਕੇ ਬੱਚਾ ਨਾ ਖੁਦ ਕਦੇ ਨਾ ਕਦੀ ਓ ਵਰਡ ਘਰ ਦੇ ਅੰਦਰ ਵੀ
ਬੋਲ ਲੇਗਾ ਹਾਂਜੀ-ਹਾਂਜੀ ਓ ਤੇ ਹੈ ਈ ਐ ਦੇ ਓਨਾ ਜਗਰ ਬਜ ਅਸੀ ਕੁੱਛ ਕਰ ਨੇ ਆਂ ਬੱਚਾ ਸਾਨੂੰ ਨੋਟਿਸ ਕਰ ਰੇਐ ਤੇ ਆਟੋਮੈਟਿਕਲੀ ਬਚ ਚਾ ਬੋਲਦਾ ਏ, ਸੇਮ ਐਨਜ ਈ ਅਗਰ ਅਸੀਂ ਟੀ ਵੀ ਚ ਕੂਛ ਦਿਖਾਵਾਂਗੇ ਓਥੇ ਕੁੱਛ ਸਿੱਖੇਗਾ, ਪੜ੍ਹੇਗਾ ਓ ਓਦਾ ਓ ਵਡਸ ਦਾ ਯੂਜ ਵੀ ਕਿਤੇ ਨਾ ਕਿਤੇ ਕਰੇਗਾ ਕਿਉਂਕਿ ਓ ਦਿਮਾਗ ਇੱਚ ਬੈ ਜਾਂਦਾ ਮਾਇੰਡ ਇੱਚ ਬੈ ਜਾਂਦੈ ਕਿ ਓ ਫਿਰ ਓ ਚ ਚੀਜ਼ ਨੂੰ ਓ ਕਰਦਾ ਏ, ਬੱਚੇ ਨੇ ਜੋ ਦੇਖਨਾ ਓਨੇ ਓ ਸਿੱਖਣਾ ਏ
ਹਾਂਜੀ-ਹਾਂਜੀ ਬਲ ਸਈ ਏ ਬੱਚਿਆਂ ਨੂੰ ਨਾ ਵੀ ਵੈਸੇ ਤਾਂ ਦੋਨੋ ਚੀਜ਼ਾਂ ਹੀ ਆਪਣੇ ਹਿਸਾਬ ਨਾਲ ਨਾ ਬੈਨੀਫਿਸ਼ਲ ਨੇ
ਹਾਂਜੀ-ਹਾਂਜੀ ਓਵੀ ਨਾ ਇਕ ਟਾਈਮ ਟੇਬਲ ਕੀ ਕਿਸ ਇਸ ਟਾਈਮ ਤੇ ਤੁਸੀ ਟੀ ਵੀ ਦੇਖਣਾ ਏ, ਕਿਸ ਟਾਈਮ ਤੁਸੀ ਬੁੱਕ ਰੀਡਿੰਗ ਕਰਨੀ ਏ ਕਿਸ ਟਾਈਮ ਤੇ ਤੁਸੀ ਸਟੱਡੀ ਕਰਨੀ ਏ ਹਰ ਚੀਜ਼ ਦਾ ਅਗਰ ਅਸੀ ਉਹਨਾਂ ਨੂੰ ਲੈ ਕੇ ਚੱਲਾਂਗੇ ਤੇ ਉਹ ਆਟੋਮੈਟਿਕਲੀ ਉਹ ਸਟੈਪ ਤਾ ਬਨ ਜਾਣਗੇ ਉਵੇਂ ਹੀ ਉਹ ਕਰਨਗੇ
ਹਾਂ ਬੱਚਾ ਤੋਂ ਦੇਖੋ ਚੀਜ਼ਾਂ ਨੂੰ ਵੇਖ ਕੇ ਜ਼ਿਆਦਾ ਸਿੱਖ ਦਾ ਮੈਨੂੰ ਇਹ ਲੱਗਦਾ ਹੈ ਕਿ ਮੈਨੂ ਬਹੁਤ ਅੱਛੇ ਟੀਚਰ ਨੂੰ ਕਿਹਾ ਸੀ ਕਿ ਜੋ ਇੱਕ ਸਾਲ ਤੋਂ ਲੈ ਕੇ ਤੇ ਚਾਰ ਸਾਲ ਤਾਂ ਬੱਚਾ ਹੁੰਦਾ ਨਾ ਜੀ ਉਹ ਸਕੂਲ ਵਿੱਚ ਕਿਤਾਬਾਂ ਤੋਂ ਘੱਟ ਸਿੱਖਦਾ ਐ ਜੋ ਘਰ ਦੇ ਅੰਦਰ ਹੋ ਰਿਹਾ ਹੁੰਦਾ ਹੈ ਉਓਥੋਂ ਹੀ ਜਿਆਦਾ ਸਿਖਦਾ, ਹੰ ਉਥੋਂ ਜਾਦਾ ਸਿਖਦਾ ਹਾਂ ਤੂਸੀ ਇੰਗਲਿਸ਼ ਬੋਲੋਗੇ ਬੱਚਾ ਇੰਗਲਿਸ਼ ਬੋਲੇਗਾ ਤੁਸੀਂ ਹਿੰਦੀ ਬੋਲੋਗੇ ਬੱਚਾ ਹਿੰਦੀ ਬੋਲੇਗਾ ਤੁਸੀਂ ਮੂਵੀਜ ਦੇਖੋਗੇ ਬੱਚਾ ਮੂਵੀਜ ਤੁਸੀ ਸੀ ਫੋਨ ਦੇਖੋਗੇ, ਬੱਚਾ ਫੋਨ ਦੇਖੇਗਾ, ਇਹ ਇਦਾ ਸਿੱਧਾ ਸਿੱਧਾ ਕਨੈਕਸ਼ਨ ਹੁੰਦਾ ਔਹ ਘਰ ਦੇ ਇਨਵਾਇਰਮੈਂਟ ਤੇ ਹੰਦਾ
ਹਾਂਜੀ ਉਹੀ ਗੱਲ ਐ ਨਾ ਕਿ ਬੱਚਾ ਕੋਪੀ ਕਰਦਾ ਹੈ ਸਾਨੂੰ ਹੀ ਕੋਪੀ ਕਰਦਾ ਹੈ ਕਿ ਅਸੀਂ ਕੀ ਕਰ ਰਿਆਂ ਤੇ ਬੱਚਾ ਉਂਜ ਈ ਚੱਲਦੈ ਤੇ ਐਂਜ ਵੀ ਕੀ ਜਿਵੇਂ ਦਾ ਐਟਮੋਸ ਫੇਰ ਹੋਏਗਾ ਬੱਚਾ ਓਸ ਸਾਬ ਦਾ ਟਲ ਜਾਂਦਾ ਏ।
ਬੋਤ ਫਰਕ ਪੈਂਦਾ ਜੀ ਬੱਚੇ ਦੇ ਉੱਪਰ ਨਾ ਇਸ ਚੀਜ਼ਾਂ ਨਾ ਬੋ ਜਾਦਾ ਫਰਕ ਬਲਕੀ ਮੈਂ ਤੇ ਕੈਨੀ ਆ ਕੀ ਅੱਜ ਕੱਲ ਅ ਪੈਨ ਡਰਾਈਵ ਵਿੱਚ ਵੀ ਨਾ ਬੱਚੇ ਦੀ ਐਜੂਕੇਸ਼ਨ ਕੋ ਰੀਲੇਟਡ ਨਾ ਪਿਕਚਰਜ਼ ਹੁੰਦੀਆਂ ਨੇ। ਅਸੀਂ ਅਗਰੋਂ ਟੈਂ ਵਿੱਚ ਐਜੂਕੇਸ਼ਨ ਤੋਂ ਰਿਲੇਟਿਡ ਅਗਰ ਓ ਪਿਕਚਰ ਵਿੱਚ ਐਡ ਕਰਾ ਦੇਵੇ ਤੇ ਪਲੱਸ ਹੁਣ ਕੁਛ ਨਾ ਜਪਾਨ ਦੀ ਟੈਕਨੀਕਸ ਆਂਦੀਆਂ ਜਪਾਨ ਤੁਹਾਨੂੰ ਪਤੈ ਇੱਕ ਬੋਤ ਅੱਛੀ ਕੰਪਰੀ ਐ ਜੋ ਬੱਚਿਆਂ ਦੇ ਆ ਬੱਚੇ ਦੇ ਓ ਨਾ ਬੱਚਿਆਂ ਦੀ ਸਕਿੰਨ ਦੇ ਉੱਪਰ ਕੰਮ ਕਰਦੇ ਨੇ ਜਾਦਾ ਕੀ ਬੋ ਸਾਰੇ ਜੋ ਆਪਣੇ ਅ ਟੈਕਨੀਕਸ ਨੇ ਜੋ ਮੈਥਡ ਨੇ ਬੱਚਿਆਂ ਨੂੰ ਸਿਖਾਣ ਦੇ ਓਸ ਮਤਲਬ ਦੱਸੇ ਹੋਏ ਨੇ। ਤੇ ਹੁਣ ਓਨੂੰ ਨਾ ਮਤਲਬ ਅਸੀਂ ਆਪਾਂ ਆਪਣੀ ਚੀਪਿਕ ਕਰਵਾ ਕੇ ਘਰ ਲੈ ਆਈਏ। ਤੇ ਅਗਰ ਅਸੀਂ ਏਨਾਂ ਨੂੰ ਫੋਨ ਟੀ ਵੀ ਚ ਲਗਾ ਦੇਜ ਤਾਂ ਸਮਾਰਟ ਟੀ ਵੀ ਬੋਹ ਚੱਲੇ ਹੋਏ ਕੁੜੇ ਚ ਲਗਾਦੀਏ ਤੇ ਤੁਸੀਂ ਅਪੀਲ ਨੀ ਕਰੋਗੇ ਬੱਚਾ ਉਸ ਤਕਨੀਕਸ ਨੂੰ ਵੀ ਘਰ ਬੈਠੇ-ਬੈਠੇ ਵੀ ਸਿੱਖ ਸਕਦੋ। ਹੈਨਾ ਐਸੀੇ ਤਾਂ ਕਿਸ ਕਰ ਤੋਂ ਕੀ ਬੱਚੇ ਨੂੰ ਏ ਟੀ ਵੀ ਦੇਖਣ ਦਾ ਸ਼ੌਕ ਐ ਤੇ ਫਿਰ ਓ ਏ ਚੀਜ਼ ਜ਼ਰੂਰ ਦੇਖੇਗਾ। ਬੱਚਿਆਂ ਨੂੰ ਨਾ ਸਿਰਫ ਐੰਟਰਟੇਨਮੈਂਟ ਚਾਈਦਾ ਹੁੰਦੈ। ਬੋਲਣ ਵੀ ਇੰਟਰਟੇਨਮੈਂਟ ਚਾਈਦੇ ਆ ਇੰਟਰਟੇਨਮੈਂਟ ਓਨਾ ਈ ਬੱਚਾ ਸਿੱਖੇਗਾ ਛੋਟਾ ਬੱਚਾ ਰੀਡਿੰਗ ਸਕਿਲਸ ਜਾ ਸਕਗਾ ਛੋਟਾ ਬੱਚਾ ਤੇ ਦੇਖ ਕੇ ਹੀ ਸਿੱਖੇਗਾ। ਜੋ ਵੱਡਾ ਹੋ ਚੁੱਕਿਆ ਐ ਯਾਨੀ ਬਾਰਾਂ ਸਾਲ ਦੇ ਪਲੱਸ ਐ ਟੈਨ ਈਅਰਸ ਦਾ ਪਲੱਸ ਐ ਉਨੂੰ ਫਿਰ ਆਪਣੇ ਇੰਪਰੂਵ ਕਰਨੇ ਚਾਈਦੇ ਨੇ। ਕਿਉਂਕੀ ਓਨਾਂ ਨੂੰ ਅੱਗੇ ਵੱਧਣ ਲਈ ਬੋਤ ਸਾਰੀ ਵੋਕੈਬਲਰੀ ਦੀ ਜ਼ਰੂਰਤ ਹੁੰਦੀ ਐ ਇੰਗਲਿਸ਼ ਦੇ ਨਵੇਂ-ਨਵੇਂ ਵਰਡਸ ਓਨਾਂ ਨੂੰ ਪਤਾ ਹੋਣੇ ਚਾਈਦੇ ਨੇ ਹਿੰਦੀ ਦੇ ਪਤਾ ਹੋਣੇ ਚਾਈਦੇ ਨੇ, ਪੰਜਾਬੀ ਦੇ ਉਨਾ ਨੂੰ ਅੱਛੇ-ਅੱਛੇ ਪਤਾ ਹੋਣਾ ਚਾਈਦੇ ਨੇ ਤਾਂਕੀ ਉਨਾਂ ਦਾ ਜੋ ਸ਼ਬਦ ਕੋਸ਼ ਐ ਓ ਥੋੜਾ ਸਟਰ੍ਰੋਂਗ ਹੋ ਸਕੇ ਹੈਨਾ।
ਹਾਂਜੀ-ਹਾਂਜੀ
ਹਾਂਜੀ ਤੁਹਾਡੇ ਨਾਲ ਗੱਲ ਕਰਕੇ ਤੇ ਬੋਤ ਮਤਲਬ ਕੀ ਨੌਲੇਜ ਵੀ ਕਾਫ਼ੀ ਮਿਲਦੀ ਪਈ ਐ ਓਈ ਨਾ ਬੱਚਿਆਂ ਨੂੰ ਕੀ ਕਰਨਾ ਚਾਈਦੈ ਕੀ ਨੀ ਓਹੀ ਐ ਨਾ ਮੇਨ ਓਹੀ ਐ ਕਕੀ ਸਾਨੂੰ ਬੱਚਿਆਂ ਨੂੰ ਹਜੇ ਤੇ ਓਹੀ ਦਿਖ ਅਗਰ ਬੱਚਾ ਟੀ ਵੀ ਦੇਖ ਰਿਆ ਆਪਣਾ ਧਿਆਨ ਨਾ ਹੋਣਾ ਚਾਈ ਬੱਚੇ ਨੂੰ ਅਸੀਂ ਦਿਖਾਣਾ ਕੀਏ। ਕ ਕਾਰਕੂ ਤੇ ਓ ਐਡੇ-ਐਡੇ ਦੀ ਕਾਰਕੂ ਜਾਂ ਕੁੱਛ ਦੇਖਣ ਤੋਂ ਅ ਅੱਛਾ ਏ ਕੀ ਬੱਚੇ ਨੂੰ ਅਸੀਂ ਓ ਦਿਖਾਈਏ ਕੀ ਜੋ ਬੱਚਾ ਕੁੱਛ ਸਿੱਖ ਲੇ ਹਾਂਜੀ ਐ ਤੇ ਬੋਤ ਜ਼ਰੂਰੀ ਏ
ਹਾਂਜੀ ਨੂ ਪੈਲੇ ਨਾ ਇੱਕ ਬੜਾ ਫੇਮਸ ਸੀਨੀਅਲ ਹੈਗਾ ਪੀ ਪਾਪੇ ਪਾਪੀ ‌ਜਾਦਾ‌
ਹਾਂਜੀ-ਹਾਂਜੀ-ਹਾਂਜੀ
ਦੋ ਵਜੇ ਹੁੰਦੇ ਨੇ ਹਿੰਦੀ ਵਿੱਚ ਵੀ ਤਾਂ ਜਿਦਾਂ ਤੁਸੀ ਕਨਵਰਟ ਇੰਗਲਿਸ਼ ਵੀ ਕਰਦੇ ਲੇਕਿਨ ਮੈਂ ਓਨੂੰ ਕਦੀ‌ ਹਿੰਦ ਕਿ ਵਰਧਨ ਲਗਾ ਕੇ ਈ ਦਿਤਾ‌। ਮੈਂ ਉਨੂੰ‌ ਕੋਸ਼ਿਸ਼ ਕਰਦੀ ਸੀ ਕਿ ਤੁਸੀਂ ਐਵੇਂ ਈ ਸੁਨਨਾ। ਉਹ ਕੈਂਦਾ, ਮਨੂੰ ਸੁੰਦਰ ਹੈਗਾ ਸੀ। ਹੁਨ ਦੇਖੋ, ਇਕ ਦਿਨ ਨੀ ਸਮਝ ਆਏਗੀ, ਦੂਸਰੇ ਦਿਨ ਨੀ ਸਮਝ ਆਏਗੀ, ਲੇਕਿਨ ਤੀਸਰੇ ਦਿਨ ਨਾ, ਓਨਾਂ ਦੇ ਐਕਸ਼ਨ ਨਾਲ ਓਨਾਂ ਦੀ ਵਰਡਿੰਗ‌ ਨੂੰ, ਓਹ ਨੋਟਿਸ ਕਰਦੈ ਫਿਰ, ਪੀਲੀ ਫਿਰ ਉਹ ਆ, ਬ੍ਰੈੰਡ। ਹਾਂ ਬੋਲਦੇ ਨੇ ਵਿਚ -ਵਿਚ ਬੋਤ ਅੱਛਾ ਬੋਲਦੇ ਨੇ, ਸਿਖੇ ਜਾਂਦੇ ਨੇ, ਦੋ ਬੱਚਾ। ਆਰਾਮ ਨਾਲ ਕੈਚ ਕਰ ਸਕਦੈ, ਕਿਉਂਕਿ ਘਰ ਵਿਚ ਅੰਦਰ ਯੂਜ ਨੀ ਕਰਦਾ। ਉਹ ਜੇੜਾ ਫੇਰ ਬੜਾ ਜਾਦਾ ਫਾਇਦਾ ਮੈਨੂੰ ਦੇਖਨ ਨੂੰ ਮਿਲਿਐ ਇਸ ਚੀਜ਼ ਦਾ। ਕਿਉਂਕਿ ਉਹ ਫਿਰ, ਕਾਫੀ ਅੱਛੀ, ਇੰਗਲਿਸ਼ ਸਮਝਨ 'ਚ ਬੋਤ ਅੱਛੀ ਲੱਗਦੀ। ਉਹ ਬੋਲਨ ਐ ਕਿ ਇੰਨਾ ਤੇਜ਼ ਨੀ ਹੋਇਆ, ਕਿਉਂਕਿ ਏਜ ਦੇ ਅਕੋਰਡਿੰਗ, ਅਗਰ ਬੋਤ ਛੋਟਾ ਐ। ਲੇਕਿਨ ਓਨੂੰ ਓਦੇ ਲਈ ਇੰਗਲਿਸ਼ ਦੇ ਵੱਡੇ- ਵੱਡੇ‌ ਸਨਟੈਂਸ ਵੀ ਬੋਲਦੇ, ਆ ਨਾ? ਤੂੰ ਬੜਾ ਇਸ ਚੀਜ ਨੂੰ ਸਮਝ ਜ਼ਰੂਰ ਜਾਂਦੈ, ਯੈਸ ਔਰ ਨੋ ਇੱਕ। ਫਿਰ ਓਦਾ ਫਿਰ ਆਂਸਰ ਦੇ ਰੇ ‌ਓ। ਐਸੀੇ ਕਿਸ ਫਰਮ ਹੋਇਐ, ਕੇ ਅਸੀ ਟੀ ਵੀ ਵੇਖ ਲਓ। 'ਤੇ ਟੀ ਵੀ 'ਚ ਵੀ ਅਗਰ ਅਸੀਂ ਦਿਖਾ ਰੇਅ ਆ, 'ਤੇ ਕੁੱਛ ਅੱਛੀ ਚੀਜ਼ ਦਿਖਾਓ। ਕੀ ਕੰਮ, ਫਿਰ ਵੀ
ਹਾਂਜੀ-ਹਾਂਜੀ। ਹਾਂਜੀ- ਹਾਂਜੀ, ਬਿਲਕੁਲ ਠੀਕ ਕੈਅ ਰੇ ਹੋ ਤੁਸੀਂ। ਓਈ ਏ ਨਾ ਕਿ ਅਸੀਂ ਦੇਖਨਾ ਐ ਕਿ ਬੱਚਾ ਕੀ ਕਰ ਰੇਐ, ਕੀ ਸਿੱਖ ਰੇਐ, ਕਿਵੇਂ ਸਿੱਖ ਰੇਆ ਏ, ਉਹ ਬੋਤ ਡੰਡੇ ਨਾਲ ਰੇਐ।
ਵੇਖੀ ਜਰੂਰ, ਐਥੇ। ਚਲੋ, ਤੁਸੀਂ ਵੀ ਅਪਨੇ ਬੱਚਿਆਂ ਨੂੰ ਅਹ ਸਿਖਾਓ। ਅਸੀਂ ਤਾਂ ਖੁਦ ਅਪਨੇ ਅਪਨੇ ਆਪ ਨੂੰ ਬੋਤ ਇੰਪਰੂਵ ਕਰਦੇ ਰੈਨਗੇ ਵੀਰ। ਚਲੋ, ਫਿਰ ਵੀ ਜਿੰਨੀ ਨੌਲੇਜ ਹੈ, ਕਿ ਲੇਕਿਨ ਕਿਸੇ ਨੂੰ ਤਾਂ ਨੌਲੇਜ ਨਾਲ ਇਨਫ ਨੀ ਹੁੰਦੀ। ਹਰ ਇਨਸਾਨ ਨੂੰ ਕੁਛ ਨਾ ਕੁਛ ਸਿੱਖਨ ਦੀ ਜ਼ਰੂਰਤ ਪੈਂਦੀ ਐ, ਕਈ ਵਾਰੀ ਮੈਂ ਟੀ‌ ਵੀ ਐਸੀ ਮੂਵੀ ਦੇਖਦੀ ਆ, ਜਿਦੇ ਤੋਂ ਮੈਨੂੰ ਬੜਾ ਕੁਛ ਸਿੱਖਨ ਨੂੰ ਮਿਲਦੈ। ਬੋਤ ਅੱਛੀ-ਅੱਛੀ ਚੀਜ਼ਾਂ ਸਿਖ ਸਕੂਲ ਨੂੰ ਮਿਲਦੀਆਂ ਨੇ, ਬੱਚਿਆਂ ਲਈ ਵੀ, ਔਰ ਧਾਰਮਿਕ ਚੀਜ਼ਾਂ ਵੀ ਹੋ ਗੀਆਂ। ਦੂਸਰੀਆਂ ਵੀ ਹੋ ਗੀਆਂ‌, ਇਸ ਕਰ ਕੇ‌, ਹਾਂਜੀ। ਚਲੋ, ਸ਼ਿਕਸ਼ਾ ਕਰਨ ਨਾਲ ਗੱਲ ਕਰਕੇ ਵੀ ਬੋਤ ਅੱਛਾ ਲਗਦੈ। ਠੀਕ ਐ ਜੀ‌, ਪਰਚੀ। ਗੱਲ ਜਰੂਰ ਕਰਾਂਗੀ, ਭਾਈ ਓਥੇ, ਓਕੇ, ਮੇਜਰ।
ਜਿਮਨ ਆਏ, ਹਾਂਜੀ-ਹਾਂਜੀ, ਬੋਤ ਚੰਗਾ ਲੱਗਿਆ ਮੈਨੂੰ ਤੁਹਾਡੇ ਨਾਲ ਗੱਲ ਕਰਕੇ।
ਹਾਂਜੀ-ਹਾਂਜੀ, ਤੁਸੀ ਵੀ ਕਰਨਾ‌। ਤੁਸੀਂ ਵੀ ਦੇਖਿਆ ਕਰੋ, ਮੂਵੀ ਬੋਤ ਅੱਛੀ- ਅੱਛੀ ਆਂਦੀ ਏ ਹੁਨ।
ਹਾਂਜੀ-ਹਾਂਜੀ, ਮੈਂ ਵੀ ਉਨਾਈ ਕਰਾਂਗੀ, ਹਾਂਜੀ।
ਹਾਂਜੀ, ਠੀਕ-ਠੀਕ ਜੀ। ਸਸ਼੍ਰੀ ਕਾਲ, ਸਸ਼੍ਰੀ।